ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਵਧੀਆ ਜੀ, ਤੁਸੀਂ ਦੱਸੋ?
ਬਸ ਵਧੀਆ- ਵਧੀਆ, ਹੋਰ ਮੌਸਮ ਕਿਵੇਂ ਆ ਉੱਧਰ?
ਮੌਸਮ ਦਾ ਤਾਂ ਤੁਸੀਂ ਪੁੱਛੋ ਨਾ ਦੀਦੀ, ਇੰਨੀ ਗਰਮੀ ਹੋਈ ਪਈ ਏ ਨਾ ਮੈਂ ਤੁਹਾਨੂੰ ਕੀ ਦੱਸਾਂ। ਹਮ। ਬਸ ਦੀਦੀ ਪੁੱਛੋ ਈ ਨਾ ਤੁਸੀਂ ਇੱਕ ਤੇ ਨਾ ਬੈਠਣ ਦਾ ਹਾਲ ਨੀ ਜੇ ਕਿ ਕਿੱਥੇ ਬੰਦਾ ਬਹਿ ਜੇ ਚੱਜ ਨਾਲ ਗਰਮੀ ਇੰਨੀ ਹੈਗੀ ਐ।
ਤੁਹਾਡੇ ਰਾਤੀ ਮੌਸਮ ਤੇ ਬਹੁਤ ਅੱਛਾ ਸੀ, ਬਾਰਿਸ਼ ਆ ਰਹੀ ਸੀ। ਸਵੇਰੇ ਵੀ ਮੀਂਹ ਆ ਰਿਹਾ ਸੀ, ਪਰ ਹੁਣ ਧੁੱਪ ਇਤਨੀ ਤੇਜ਼ ਹੋ ਗਈ ਐ ਨਾ ਬਹੁਤ ਜ਼ਿਆਦਾ ਤੇਜ਼ ਹੋ ਗਈ ਐ ਧੁੱਪ
ਸਾਡੇ ਤਾਂ ਇਹਨੂੰ ਬਾਰਿਸ਼ ਵੀ ਨੀ ਪੈਂਦੀ ਪਈ ਦੇਖੋ
ਮ ਕੱਲ ਰਾ ਮੀਂਹ ਪਿਆ ਸਵੇਰੇ ਮੀਂਹ ਪਿਆ ਪਰ ਹੁਣ ਧੁੱਪ ਇਤਨੀ ਤੇਜ਼ ਪਰ ਮੀਂਹ ਦਾ ਕੋਈ ਨੀਂ ਮੈਨੂੰ ਲੱਗ ਰਿਹਾ ਉਹ ਰਿਹਾ ਹੈ।
ਹਮ ਅਸੀਂ ਤਾਂ ਦੇਖੋ ਬੈਠੇ ਆ ਗਰਮੀ ਚ ਈ ਇੰਨੀ ਗਰਮੀ 'ਚ' ਏ ਸੀ ਦੇ ਬਿਨਾਂ ਬੈਠਿਆ ਨੀ ਜਾਂਦਾ, ਅਸੀਂ ਤੇ ਏ ਸੀ ਵੀ ਹੁਣ ਰੋਟੀ ਸਬਜ਼ੀ ਵੀ ਬਣਾਣੀ ਹੁੰਦੀ ਨਾ ਬਾਹਰ ਜਾਣਾ ਪਵੇ ਦੋ ਮਿੰਟ ਉਹੀ ਬੜਾ ਔਖਾ ਲੱਗਦਾ।
ਬੜੀ ਗਰਮੀ ਲੱਗਦੀ ਆ ਫੁਲਕੇ ਲਾਲ ਲੱਗੇ ਤੇ ਪੂਰਾ ਬੰਦਾ ਪਸੀਨੋ ਪਸੀਨੀ ਹੋ ਜਾਂਦਾ ਆ।
ਚੋਲ ਕਈ, ਚੋਲ ਘਰ ਦੇ ਇਹੋ ਜੇ ਬੰਦੇ ਆ, ਸਭ ਕਹਿਣਗੇ
ਮੈ ਰੋਟੀਆ ਨੀ ਖਾਣੀਆ।
ਬਿਲਕੁਲ। ਬਿਲਕੁਲ, ਅਸੀਂ ਖੁਦ ਹੀ ਹੁਣ ਬੈਠੇ ਹੁੰਦੇ ਆ ਨਾ, ਮੈਂ ਕਹਿਣੀ ਆ ਕਿ ਜਿਵੇਂ ਰੋਟੀ ਬਣਾਉਂਦੀ ਹੋਵਾਂ ਨਾ ਫੇਰ ਕਈ ਕਹਿਣਗੇ ਚਾਵਲ ਖਾਣੇ ਨੇ, ਕਈ ਕਹਿਣਗੇ ਰੋਟੀ ਖਾਣੀ ਏ, ਮੈਂ ਤਾਂ ਪਤਾ ਕੀ ਕਰਨੀ ਆ ਮੈਂ ਇੱਕ ਵਾਰੀ ਸਵੇਰੇ ਉੱਠ ਕੇ ਨਾ ਜਲਦੀ ਉਸ ਟਾਈਮ ਬਣਾ ਦੀਣੀ ਆ। ਤੇ ਦੁਪਹਿਰੇ ਮੈਂ ਗਰਮ ਕਰਕੇ ਦੇ ਦਿੰਨੀ ਆ ਚਾਵਲ ਤੇ ਰੋਟੀ ਤੇ ਜਿਵੇਂ ਬਣਾਣੀ ਹੋਵੇ ਉਸ ਟਾਈਮ ਫਿਰ ਫਟਾਫਟ ਰੋਟੀ ਬਣਾ ਕੇ ਦੋ ਫੁਲਕੇ ਲਾ ਕੇ ਜਿਹਨੇ ਖਾਣੀ ਆ ਉਹਨੂੰ ਦੇ ਦਿੰਨੀ ਆ। ਤੇ ਫੇਰ ਮੈਂ ਕਹਿੰਣੀ ਆ ਕਿ ਚਲੋ ਮੇਰਾ ਕੰਮ ਨਿਬੜਿਆ ਨਹੀਂ ਤਾਂ ਬਾਕੀ ਕਿ ਕੰਮ ਤਾਂ ਮੈਂ ਸਵੇਰੇ-ਸਵੇਰੇ ਉੱਠ ਕੇ ਕਰ ਦਿਣੀ ਆ ਜਿਵੇਂ ਸਬਜ਼ੀ-ਸੁਬਜੀ ਬਣਾ ਲੀ, ਝਾੜੂ ਪੋਚਾ ਕਰ ਲਿਆ। ਕੱਪੜੇ ਧੋ ਲਏ।
ਅ ਸਾਡੇ ਦੇ ਘਰ ਦੇ ਤਾਜ਼ੀ ਖਾ ਕੇ ਰਾਜੀ ਹੈਗੇ। ਸਾਡੇ ਘਰ ਦੇ ਪਤਾ ਕੀ ਐ ਰਾਤ ਦੀ ਜਿਹੜੀ ਦਾਲ ਵਗੈਰਾ ਬਣੀ ਵੀ ਹੋਏਗੀ। ਫਿਰ ਨਾਸ਼ਤੇ ਕਰ ਲੈਣਗੇ ਪਰ ਦੁਪਹਿਰੇ ਸਬਜ਼ੀ ਰੋਟੀ ਤੋਂ ਤਾਜ਼ੀ ਚਾਹੀਦੀ ਹੈ ਮਤਲ ਸਪੈਸ਼ਲ ਦੁ-ਦੁਪਹਿਰੇ ਦੋ ਵਜੇ
ਰਾਤੀ ਮੈਂ ਤੇ ਸਵੇਰੇ ਬਣਾਨੀ ਅੱਜ ਮੈਂ ਸਬਜ਼ੀ ਸਵੇਰੇ ਬਣਾਈ ਤੇ ਨਾਸ਼ ਦੇ ਵਿੱਚ ਤਾਂ ਇਹਨਾਂ ਨੂੰ ਦੇਤੀ ਦੁਪਹਿਰ ਵੇਲੇ ਆ ਤਾਂ ਚਾਵਲ ਹੁੰਦੇ ਨੇ। ਜਿਵੇਂ ਦਾਲ ਬਣਾਈ ਤੇ ਉਹਦੇ ਨਾਲ ਬਾਚ ਚਾਵਲ ਦੇ ਤੇ। ਤੇ ਬਾਕੀ ਫੇਰ ਜਿਵੇਂ ਰੋਟੀ ਸਬਜ਼ੀ ਜਿਵੇਂ ਹੁੰਦੀ ਆ ਤੇ ਰੋਟੀ ਸਬਜ਼ੀ ਪਹਿਲੇ ਹੀ ਬਣਾ ਕੇ ਰੱਖ ਦਿੰਨੀ ਆ। ਆਟਾ ਗੁੰਨ ਕੇ ਰੱਖ ਦਿੰਦੇ ਆ। ਤੇ ਫੇਰ ਰੋਟੀ ਬਣਾ ਦਿੰਦੇ ਆ ਤਾਂਜੀ-ਤਾਂਜੀ ਦੋ ਫੁਲਕੇ ਲਾ ਕੇ ਫਟਾਫਟਾ ਇਹਨਾਂ ਨੂੰ ਦੇ ਦਿੰਦੇ ਹਾਂ ਸਭ ਨੂੰ। ਫੁਲਕੇ ਲਾਂਣਦੇ ਦੇ ਟਾਈਮ ਨੀ ਲੱਗਦਾ ਸਬਜ਼ੀ ਵਗੈਰਾ 'ਚ' ਲੱਗਦਾ ਘੱਟ ਬੰ ਬੈਠ ਕੇ ਅੰਦਰ ਬੈਠ ਕੇ ਕੱਟ ਲੈਂਦੇ ਆ। ਸਬਜ਼ੀ ਵਗੈਰਾ ਤੇ ਗਰਮੀ ਲੱਗਦੀ ਆ ਰਸੋਈ 'ਚ' ਤਾਂ
ਤੜਕਾ ਲਾਨ ਲੱਗੇ ਟੈਮ ਲੱਗਦਾ ਜੀ ਵਾਰ-ਵਾਰ ਵੇਖਣ ਜਾਣਾ ਪੈਂਦਾ ਆ ਤੜਕੇ ਵਾਰ-ਵਾਰ ਸਬਜ਼ੀ ਗਲੀ ਗਲੀ-ਗਲੀ, ਸੜ ਤਾਂ ਨੀ ਗੀ।
ਓਹੀ ਬੱਸ ਤੂੰ ਓਹੀ ਤਾਂ ਅਸੀ ਤਾਂ ਖਦ ਹੁਣ ਕਦੀ ਕਦਾਰ ਤੇ ਮੇਰਾ ਹੁੰਦਾ ਨਾ ਜਿਵੇਂ ਹੁਣ ਸਿਲੰਡਰ ਦੀ ਪਿੱਛੇ ਦਿੱਕਤ ਹੋ ਗਈ, ਤੇ ਅਸੀਂ ਇੰਡਕਸ਼ਨ ਮੰਗਾਈ ਸੀ। ਉਸ ਟਾਈਮ ਨਾ, ਤੇ ਹੁਣ ਕਦੇ ਕਦਾ ਜ਼ਿਆਦਾ ਜਦੋਂ ਗਰਮੀ ਹੋਵੇ ਫਿਰ ਮੈਂ ਇ ਇੰਡਕਸ਼ਨ ਤੇ ਹੀ ਬਣਾ ਦਿੰਦੀ ਆ। ਕੁੱਛ ਨਾ ਕੁਛ ਮੈਂ ਕਿਹਾ ਮੇਰੇ ਤੋਂ ਨੀ ਗੈਸ ਔਨ ਹੁੰਦੀ ਬਾਈ ਇੰਨੀ ਗਰਮੀ, ਉਹ ਇੰਡਕਸ਼ਨ ਦੀ ਗਰਮੀ ਨੀ ਆਂਦੀ ਨਾ।
ਹਾਂਜੀ ਇੰਡਕਸ਼ਨ ਦੀ ਨਹੀ ਆਂਦੀ।
ਹਾਂਜੀ ਇਹ ਤਾਂ ਉਹੀ ਨਾਲੇ ਗਰਮੀ 'ਚ' ਕਿੱਥੇ ਨਿਕਲਿਆ ਨੀ ਜਾਂਦਾ ਦੇਖੋ। ਉਹ ਹੁਣ ਅਸੀਂ ਮਾਰਕੀਟ ਵਗੈਰਾ ਵੀ ਜਾਣਾ ਹੋਵੇ ਜੇ ਉਹ ਵੀ ਨੀ ਜਾਇਆ ਜਾਂਦਾ ਪਿਆ।
ਆਇਆ ਆ ਗਰਮੀ ਇੰਨੀ ਐ ਬਾ ਕੱਪੜੇ ਸੁੱਕਨ ਪਾਉਣ ਜ ਹਏ ਹਣੁ ਅੰਦਰ ਚੱਲੀਏ ਫਟਾ ਫਟ ਕਪੱੜੇ ਸੁੱਕੇ ਨੇ ਪਾਈਏ ਜਿਵੇਂ ਸਿੱਧੇ ਪੁੱਠੇ ਪਾਉ ਚਲੋ ਅੰਦਰ।
ਬਿਲਕੁਲ ਜੀ ਬਿਲਕੁਲ, ਅਸੀ ਤਾਂ ਖੁਦ ਹੀ ਦੇਖੋ ਮੈਂ ਨਾ ਬੈਠ ਠੀ ਸੀ ਉਸ ਦਿਨ ਮੈਂ ਕੱਪੜੇ ਧੋ ਰਹੀ ਸੀ। ਕੱਪੜੇ ਇੱਕ ਪੂਰ ਪਾ ਕੇ ਆਈ ਹਾਂ ਫਿਰ ਆ ਕੇ ਦੂਜਾ ਧੋਇਆ, ਉਹ ਉਤੇ ਪਾਣਗੀਆਂ ਪਹਿਲੇ ਵਾਲੇ ਸਾਰੇ ਸੁੱਕ ਵੀ ਗਏ ਰਹਿ ਐਵੇਂ ਲੱਗ ਰਿਹਾ ਜਿੱਦਾਂ ਪ੍ਰੈਸ ਮਾਰੀ ਐੱਡੇ ਗਰਮ-ਗਰਮ ਕੱਪੜੇ।
ਹਾਂਜੀ। ਸਰਦੀਆ 'ਚ ਸੁੱਕਦੇ ਹੀ ਨੀ ਐ ਸ਼ਾਮ ਤੱਕ ਕੱਪੜੇ ਨੂੰ ਸਿੱਧੇ- ਪੁੱਠੇ ਕਰਦੇ ਰਹੋ ਧੁੱਪ 'ਚ ਕਰਦੇ ਰਹੋ। ਅੱਗੇ- ਅੱਗੇ ਕਰਦੇ ਰਹੋ। ਰਖਵਾਲੀ ਕਰਦੇ ਰਹੋ ਇਹ ਕੱਪੜਿਆਂ ਦੀ ਸਰਦੀਆਂ ਦੇ ਵਿੱਚ ਤਾਂ।
ਹਾਂ ਬਸ ਇਹੀ ਹੁੰਦਾ ਹੁਣ ਤਾਂ ਕਦੇ ਇਧਰ ਜਿਵੇਂ ਹੁਣ ਸ਼ਾਮੀ ਵੀ ਕਦੇ ਧੋਦੇ ਆ ਕੱਪੜੇ ਤੇ ਅੰਦਰ ਹੀ ਪਾਦੀ ਆ ਨਾ ਸੋਫ ਤੇ ਪੱਖਾ ਚਲਾਦੀ ਏ। ਤਾਂ ਵੀ ਸੁੱਕ ਜਾਂਦੇ ਜੇ ਨੇ।
ਬੜੀ ਦਿੱਕਤ ਹੁੰਦੀ, ਮੇ ਕੋਲ ਜ ਗਰਮੀ ਹੈ ਆਪਾਂ ਹੁਣ ਮਾਰਕੀਟ ਵਗੈਰਾ ਵੀ ਨੀ ਜਾ ਸਕਦੇ ਆ। ਹੁਣ ਅਸੀ ਸਾਨੂੰ ਗਰਮੀ 'ਚ ਨਿੰਬੂ ਪਾਣੀ ਜਿਆਦਾ ਪੀਣਾ ਪੈਣ ਵੇਲੇ ਕੋਈ ਬੱਚੇ ਪੀਂਦੇ ਨੀ ਐ। ਬੱਚੇ ਵੀ ਨੀ ਪੀਂਦੇ ਅੱਜ ਨਿੰਬੂ ਪਾਣੀ ਹੋ ਗਿਆ, ਰੂਅਫਜਾ ਹੋ ਗਿਆ, ਗੁਲੂਕੋਨ ਡੀ ਹੋ ਗਿਆ।
ਹਾਂ ਹਾਂਜੀ ਇਹ ਤਾਂ ਹੈ ਦੇਖੋ ਇਹ ਤਾਂ ਪੀ ਕਦੀ- ਕਦਾਰ ਥੋੜਾ ਬਹੁਤ ਰਸਣਾ ਵਗੈਰਾ ਪੀ ਲੈਂਦੇ ਜੇ।
ਪਰ ਪੀਂਦੇ ਵੀ ਪੂਰੇ ਤਰਲੇ ਕਰਵਾਂਦੇ ਮੈਂ ਕਹ ਪੀ ਪਾਣੀ ਬਣਾਵਾਂ ਨਿੰਬੂ ਪਾਣੀ ਉਹ ਬਣਾ ਕੇ ਦਵਾਂਗੀ ਤਾਂ ਮੈਂ ਨੀ ਪੀਣਾ ਮੇਰੀ ਬੇਟੀ ਆ ਸਾਢੇ ਤਿੰਨ ਸਾਲ ਦੀ ਉਹ ਤੇ ਰੋਪਦੇ ਨੂੰ ਮੂੰਹ ਲਗਾ ਕੇ ਰੱਜ਼ਦੀ ਨਹੀਂ ਹੈ ਕਿ ਇੱਕ ਕੁੱਟ ਰੋਵ ਦਾ ਪੀ ਵੀ ਲਵੇ।
ਹਾਂਜੀ-ਹਾਂਜੀ ਇੱਥੇ ਦਾ ਵੀ ਇਹੀ ਹਾਲ ਹੈਗਾ।
ਹਾਂਜੀ। ਨਹੀਂ ਫਿਰ ਕਿਸੇ ਟਾਈਮ ਪੀ ਲੈਗੀ ਪਰ ਰੋਵ ਦਾ ਤੈਨੂੰ ਕੋ ਦਾ ਵੀ ਰਸਣਾ ਵੀੇ ਗਲੂਕੋਡੀ ਵਗੈਰਾ ਮੰਗਵਾਇਆ ਮੈਂ ਚਲੋ ਗੁਲੂਕੋਡੀ ਬੱਚਾ ਛੋਟਾ ਆ, ਪਰ ਨਹੀਂ ਪੀਂਦੀ ਨੀ ਉਹ ਇਦਾਂ-ਇਦਾਂ ਹੀ ਪੈਕੇਟ ਪਿਆ ਦਾ ਆਵਦਾ।
ਬੱਸ ਵੀ ਇਹੀ ਹਾਲ ਹੈ ਗਰਮੀ ਤੇ, ਨਾਲੇ ਫਿਰ ਬੱਚੇ ਆ ਕੇ ਕਰਦੇ ਨੇ ਗਰਮੀ 'ਚ ਜਾਣ ਦੀ, ਤੇ ਬਾਹਰ ਜਾਣਾ- ਬਾਹਰ ਜਾਣਾ ਤੇ ਤੇ ਇੰਨੀ ਗਰਮੀ ਚ ਭੇਜਿਆ ਵੀ ਨੀ ਜਾਂਦਾ।
ਹਾਂਜੀ-ਹਾਂਜੀ ਉਹ ਤਾਂ ਹੈ ਆ। ਹੁਣ ਮੈਂ ਆਪਣੀ ਬੇਟੀ ਦੀ ਟਿਊਸ਼ਨ ਲਗਾਈ ਸੀ ਮੈਨੂੰ ਹੁਣੇ ਸਕੂਲ ਪਾਇਆ ਜਸਟ ਇਸ ਸਾਲ ਹੀ। ਤੇ ਮੈਂ ਕਿਹਾ ਚੱਲ ਹੁਣ ਇਸ ਸਾਲ ਦੋ ਮਹੀਨੇ ਹੋਏ ਆ ਸਕੂਲ ਗਈ ਆ ਤੇ ਜੋ ਆਂਦਾ ਸਭ ਭੁੱਲ ਦੀ ਬੱਟ ਟਿਊਸਨ ਲਗਵਾ ਦਿੰਦੀ ਇਹਦੀ ਜੀ, ਮੈਂ ਟਿਊਸ਼ਨ ਲ ਗਵਾਈ ਤੇ ਮੈਂ ਮੈਮ ਨੂੰ ਕਿਹਾ ਵੀ ਟਾਈਮ ਥੋੜਾ ਠੀਕ ਰੱਖੋ ਤੁਸੀਂ ਗਿਆਰਾਂ ਵਜੇ ਬੁਲਾ ਰਹੇ ਹੋ ਬੱਚਿਆਂ ਨੂੰ ਤੁਸੀਂ ਕਰਦਾ ਪੜ੍ਹਾ ਰਹੇ ਹੋ ਬੱਚਾ ਦੂਰੋਂ ਵੀ ਆ ਰਿਹਾ ਆ ਕੋਈ ਪੈਦਲ ਆ ਤੇ ਹੈ ਹੁਣ ਸਭ ਕੋਲ ਵਿਕਲ ਹੈਗੀ ਠੀਕ ਹੈ ਨਾ ਕਿਸੇ ਕੋਲ ਵਿਕਲ ਨਹੀਂ ਵੀ ਆਇਆ। ਤੁਸੀਂ ਇਹਨੂੰ ਗਿਆਰਾਂ ਵਜੇ ਬੁਲਾ ਰਹੇ ਹੋ, ਡੇਢ ਵਜੇ ਛੱਡ ਰਿਹੇ ਹੋ, ਬੱਚਾ ਧੁੱਪ ਵਿੱਚ ਘਰ ਜਾਏਗਾ, ਲੂ ਲੱਗ ਗ ਤੇ ਕੌਣ ਜ਼ਿੰਮੇਵਾਰ ਹੋਏਗਾ?
ਕੋਈ ਵੇਸਵੇ ਤੋ ਨੀ ਦੇਖਦੇ ਨਾ ਇਹਨਾਂ ਨੂੰ ਤਾਂ ਬੈਠ ਕੇ ਘਰ ਪੜ੍ਹਾਉਣਾ ਹੈਗਾ। ਹੁਣ ਮੇਰੇ ਬੱਚੇ ਨੇ ਹੁਣ ਆਏ ਜਾਂਦੇ ਸੀ। ਸੀਗੇ ਟਿਊਸ਼ਨ ਪਹਿਲੇ ਦੇ ਵਿੱਚ ਜਿਵੇਂ ਨਾ ਮੈਂ ਘਰ ਨ ਹੁੰਦੀ ਸੀ ਜ ਜੋਬ ਕਰਦੀ ਨਾ ਜਿਵੇਂ ਮੈਂ ਤੇ ਮੇਰਾ ਪਹਿਲੇ ਵਰਕ ਫਰੋਮ ਹੋਮ ਨੀ ਸੀਗਾ ਤੇ, ਬੱਚੇ ਉਸ ਟੈਮ ਤੇ ਫਿਰ ਛੋ ਜਾਂਦੇ ਸੀ ਟਿਊਸ਼ਨ। ਤੇ ਹੁਣ ਫੇਰ ਉਹੀ ਮੈਨੂੰ ਫੇਰ ਔਖਾ ਹੁੰਦਾ ਕਿ ਬੱਚੇ ਸਾਂਭਣੇ ਔਖੇ ਹੋ ਜਾਂਦੇ ਨੇ ਦਾਦਾ-ਦਾਦੀ ਸਿਰ ਵੀ ਕਿੰਨਾ ਜੋੜਓ ਉਹਨਾਂ ਤੋਂ ਆਪਣਾ ਕੰਮ ਨੀ ਹੁੰਦਾ ਚੋੜਾ ਉਹ ਵੀ ਚਲੋ ਕਰਦੇ ਨੇ ਇਹਨਾਂ ਦਾ, ਹੁਣ ਮੈਂ ਫਿਰ ਵਰਕ ਫਰੋਮ ਹੋਮ ਲੈਤਾ ਹੁਣ ਮੈਂ ਘਰ ਹੁੰਨੀ ਮੈਂ ਤਾਂ ਖੁਦ ਹੀ ਪੜਾਉਦੀ ਹਾਂ। ਮੈਂ ਤੇ ਉਹ ਭੇਜਦਾ ਵੀ ਸਹੀ ਉਸ ਤੋਂ ਬਾਅਦ ਨਾ ਇਹ ਵੀ ਨੀ ਕਿ, ਉੱਧਰ ਪੂਰਾ ਪੜ੍ਹ ਕੇ ਆਉਣਗੇ? ਟਿਊਸ਼ਨ ਦੋ ਘੰਟੇ ਜਾਣਗੇ ਫਿਰ ਆ ਕੇ ਫਿਰ ਮੈਨੂੰ ਕਹਿਣਗੇ ਇਹ ਨੀ ਸਮਝ ਆਏ। ਕਰਾ ਦੋ ਉਹ ਕਰਾ ਦੋ ਫਿਰ ਜਦੋਂ ਕਰਾਉਣਾ ਹੀ ਮੈਂ ਹੈਗਾ ਫੇਰ ਮੈਂ ਭੇਜਾਂ ਵੀ ਕਿਉਂ ਇਹਨਾਂ ਨੂੰ। ਉਲਟਾ ਹੁਣ ਏ ਵੀ ਨੀ ਪਤਾ ਚੱਲਦਾ ਹੁਣ ਜਿਵੇਂ ਕਦੀ ਟੈਸਟ ਹੋਵੇ ਨਾ ਤੇ ਏ ਐਵੇਂ ਕਰਨਗੇ? ਕਿ ਟੈਸਟ ਮੈਡਮ ਕੈਗੀ ਮੈਡਮ ਨੇ ਸਾਨੂੰ ਟੈਸਟ ਦੱਸਿਆ ਹੀ ਨੀ ਤੇ ਉੱਧਰੋਂ ਕਹਿਗੀਈ ਮੈਡਮ ਕਿ ਮੈਂ ਟੈਸਟ ਦਿੱਤਾ ਸੀ ਇਹ ਪੜ ਕੇ ਨੀਂ ਆਇਆ। ਤੇ ਬੀ ਚੀ ਇਹ ਸਾਨੂੰ ਦੱਸਦੇ ਹੀ ਨ ਨੇ ਵੀ ਹਾਂ ਕੀ ਕਰਨਾ ਕਿ ਨਹੀਂ ਕਰਨਾ ਪਹਿ ਭਲਾ ਤੁਸੀਂ ਨੋਟਬੁੱਕ ਤੇ ਲਿਖ ਕੇ ਭੇਜ ਦੋ ਕਿ ਐ ਲਰਨ ਕਰਵਾਣਾ। ਸਾਨੂੰ ਵੀ ਤਾਂ ਪਤਾ ਚੱਲੇ ਨਾ, ਬੱਚੇ ਤਾਂ ਨਹੀਂ ਦੱਸਦੇ।
ਹਾਂ, ਬਸ ਐਈ ਤਾਂ ਦਿੱਕਤ ਹੁੰਦੀ ਹੈ ਵਿੱਚੋਂ ਫੇਰ।
ਹੂੰ ਮੈਂ ਮੈਮ ਨੂੰ ਵੀ ਬੋਲਿਆ। ਮ ਮੈਮ ਪਲੀਜ਼ ਮੇਰੀ ਕੁੜੀ ਛੋਟੀ ਆ ਸਾਡੇ ਤਿੰਨ ਸਾਲ ਦੀ ਆ ਕਿਵੇਂ ਆਏਗੀ ਪੈਦਲ-ਵੈਦਲ ਤੁਸੀਂ ਇਹ ਟਾਈਮ ਮੋਰਨਿੰਗ ਦਾ ਕਰੋ ਦਸ ਵਜੇ ਤੱਕ ਕਰਕੇ, ਤੁਸੀਂ ਬਾਰਾਂ ਵਜੇ ਛੱਡ ਦੋ, ਸਾਢੇ ਗਿਆਰਾਂ ਵਜੇ ਛੱਡ ਦੋ, ਤੁ ਸ਼ਾਮ ਦਾ ਕਰ ਦੋ ਪੰਜ ਸੱਤ ਵਜੇ ਤਾਂ ਮੈਨੂੰ ਦਿੱਕਤ ਨੀ ਹੈ ਬੋਲੀ ਨਹੀਂ ਫੇਰ ਏਦਾਂ ਹੀ ਮੈਂ ਕਿਹਾ ਫਿਰ ਮੈਂ ਨੀ ਲਗਵਾ ਸਕਦੀ ਵੀ ਸੋਰੀ ਬਟ ਮੈਂ ਏਦਾਂ ਨੀ ਭੇਜ ਸਕਦੀ ਲੂ-ਲਾ ਲੱਗਗੀ ਸਾਰੇ ਮੈਨੂੰ ਘਰ ਦੇ ਫੜ ਲੈਣਗੇ ਤੈਨੂੰ ਜ਼ਿਆਦਾ ਕਾਹਲੀ ਸੀ ਕੁੜੀ ਸਕੂਲ ਟਿਊਸ਼ਨ ਭੇਜਣ ਦੀ।
ਸਹੀ ਗੱਲ ਹੈ ਜੀ। ਮੈਂ ਤਾਂ ਖੁਦ ਹੁਣਾ ਇਹਨਾਂ ਨੂੰ ਦੇਖਦੀ ਹਾਂ ਨਾ ਬੱਚਿਆਂ ਨੂੰ ਤੇ ਮੈਂ ਦੁਪਹਿਰ ਵੇਲੇ ਤਾਂ ਕੱਢਦੀ ਨੀਂ ਆ। ਹੁਣ ਸ਼ਾਮੀ ਵੇਲੇ ਫਿਰ ਇਹ ਚੱਲ ਜਾਂਦੇ ਨੇ ਕਦੇ ਕਦਾਰ ਇਹ ਘੁੰਮਣ ਫਿਰ ਆ ਮੈਂ ਕਹਿਣੀ ਹਾਂ ਚਲੋ ਕਿਤਾਬਾਂ ਖੋਲੋ ਪੜ੍ਹ ਲੋ ਤੁਸੀਂ ਥੋੜ੍ਹੀ ਦੇਰ। ਤੇ ਉਹੀ ਫੇਰ ਮੈਂ ਹੁਣ ਖੁਦ ਹੀ ਪੜ੍ਹਾਂਦੀ ਹਾਂ ਸ਼ਾਮ ਵੇਲੇ। ਤੇ ਹੁਣ ਚਲੋ ਪਹਿਲੇ ਤਾਂ ਦੇਖੋ ਇਹਨਾਂ ਦੇ ਨੰਬਰ ਵੀ ਚੰਗੇ ਨੀ ਆਉਂਦੇ ਸੀ ਜੇ ਮੈਂ ਉਹੀ ਸੋਚਾਂ ਵੀ ਕਿਉਂਕਿ ਮੇਰੇ ਬੱਚੇ ਬੜੇ ਹੁਸ਼ਿਆਰ ਨੇ ਐ ਨੀ। ਹੁਸ਼ਿਆਰ ਨਹੀਂ ਸੀਗੇ ਤੇ ਸ਼ੁਰੂ ਤੋਂ ਇੰਨਾ ਅੱਛਾ ਪੜ੍ਹਦੇ ਨੇ ਜੋ ਇਹਨਾਂ ਨੂੰ ਕਰਾਓ। ਇੱਕ ਵਾਰੀ ਲਰਨ ਕਰਾਓ ਉਹਨਾਂ ਨੂੰ ਯਾਦ ਹੋ ਜਾਂਦਾ ਜੇ ਦੁਬਾਰਾ ਨੀ ਕਰਨ ਦੀ ਲੋੜ ਪੈਂਦੀ। ਤੇ ਉਹ ਮੈਂ ਦੇਖਿਆ ਇਹਨਾਂ ਦੇ ਨੰਬਰ ਘਟੀ ਘਟੀ ਜਾਣ, ਘਟੀ ਜਾਣ ਮੈਂ ਕਿਹਾ ਇੰਨੇ ਤਾਂ ਨਲਾਇਕ ਨਹੀਂ ਹੋ ਸਕਦੇ ਵੀ ਇੰਨੇ ਘੱਟ ਨੰਬਰ ਆ ਰਹੇ ਫੇਰ ਮੈਂ ਉਹੀ ਖੁਦ ਪੜ੍ਹਾਉਣਾ ਸ਼ੁਰੂ ਕੀਤਾ ਨਾ ਹੁਣ ਹੁਣ ਦੇਖੋ ਕਿੰਨੇ ਅੱਛੇ ਨੰਬਰ ਆਉਂਦੇ ਪਏ ਜੇ ਇਹਨਾਂ ਦੇ।
ਦੀ ਫੀਸ ਦੋ, ਉੱਥੋਂ ਇਹ ਮੈਡਮ ਐ ਪਤਾ ਕਰਨ ਤੇ ਬਿਲਕੁਲ ਹੀ ਫੇਰ ਸਾਡਾ ਦਿਮਾਗ ਖ਼ਰਾਬ ਹੋ ਜਾਂਦੇ ਆ, ਤੁਹਾਨੂੰ ਪਤਾ ਫੀਸ ਵੀ ਕਿੰਨੀ ਮਹਿੰਗੀ- ਮਹਿੰਗੀ ਟਿਊਸ਼ਨਾਂ ਦੀ ਹਜ਼ਾਰ, ਡੇਢ, ਪੰਦਰਾਂ ਸੌ, ਦੋ ਹਜ਼ਾਰ ਏਦਾਂ ਦਾ ਫੀਸ ਲੈਂਦੀਆਂ ਨੇ।
ਸਾਡਾ ਤੇ ਫੇਰ ਠੀਕ ਜੇ ਹੁਣ ਤਾਂ ਜੇਵੇ ਸਾਡੇ ਟਾਈਮ ਤੇ ਹੁੰਦਾ ਸੀ ਨਾ ਕਿ ਚਲੋ ਉਹ ਸਬਜੈਕਟ ਦੇ ਘੱਟ ਹੁੰਦੇ ਸੀ ਤੇ ਇੱਕ ਸਬਜੈਕਟ ਦੇ ਜਿਵੇਂ ਪੰਜ ਸੌ ਹੋ ਗਏ ਹਜ਼ਾਰ ਹੋ ਗਏ। ਉਸ ਹਿਸਾਬ ਨਾਲ ਸੀਗਾ, ਹੁਣ ਮੇਰੀ ਛੋਟਾ ਜਿਹਾ ਮੁੰਡਾ ਹੈ ਜਿਹੜਾ ਸੱਤ ਸਾਲ ਦਾ ਹੈਗਾ ਜੇ। ਇਹ ਜਾਂਦਾ ਟਿਊਸ਼ਨ। ਇਹਦੇ ਮੈਡਮ ਕਹਿੰਦੀ ਆ ਪਰ ਸਬਜੈਕਟ ਦੇ ਮੈਂ ਚਾਰ ਸੌ ਰੁਪਏ ਲੈਣੇ ਨੇ ਤੁਸੀਂ ਜਿੰਨੇ ਸਬਜੈਕਟ ਪੜ੍ਹਾਓਗੇ, ਦੇਖੋ, ਕੋਈ ਹਾਲ ਜੇ ਇਹਨਾਂ ਨੂੰ ਭੇਜਣ ਦਾ ਕਿਧਰੇ। ਹ
ਤੁਸੀਂ ਵਧੀਆ ਆਪਣੇ ਹੀ ਬੱਚਿਆਂ ਦੇ ਘਰ ਥੋੜੀ ਤੁਸੀ ਹੈਲਪ ਕਰੋ ਬੱਚਿਆਂ ਨੂੰ ਘਰ ਹੀ ਪੜ੍ਹਾਓ। ਹਰ ਸਬਜੈਕਟ ਦੇ ਚਾਰ ਸੌ, ਚਾਰ ਸੌ ਰੁਪਏ ਅ ਅੱਠ ਅੱਠ ਤਾ ਹੋਗੇ ਕਿੰਨੇ ਪੈਸੇ ਹੋ ਗਏ ਮੈਮ ਦੇ।
ਪਰ ਇੰਨਾ ਵੀ ਨੀ ਕਮਾਉਂਦੇ ਨਾ ਵੀ ਹੋ ਜ ਸਾਡਾ ਤਾਂ ਘਰ ਦਾ ਗੁਜ਼ਾਰਾ ਇਸ ਨਾਲ਼ ਤਾਂ ਹੀ ਮੈਂ ਤੇ ਤੁਹਾਡੇ ਵੀਰ ਚ ਦੋਨੋਂ ਕਮਉਂਦੇ ਹਾਂ ਵੀ ਚੱਲ ਕਰਦੇ ਸੀ ਚਲੇ ਕਿਸ਼ਤਾ ਜਾਣਗੇ ਵੋ ਹੋਵੇ ਤੇ ਇੱਥੇ ਇਹਨਾਂ ਦੇ ਮ ਤੇ ਇੰਨੇ- ਇੰਨੇ ਪੈਸੇ ਮੈਂ ਛੋਟੇ ਬੱਚੇ ਪੜ੍ਹਾਂਉਣ ਤੇ ਲਾਉ ਫਿਰ ਮੈਂ ਤਾਂ ਕਹਿੰਦੀ ਹ ਮੈਂ ਖੁਦ ਹੀ ਪੜਾ ਲੈ ਇਹਨਾਂ ਨੂੰ ਉਲਟਾ ਚੰਗਾ ਪੜ੍ਹ ਵੀ ਲੈਂਦੇ ਜੇ ਫੇਰ ਤੇ ਡਰ ਵੀ ਹੈਗਾ ਇਹਨਾਂ ਨੂੰ, ਘਰਦਿਆਂ ਤੇ ਚਲੋ ਡਰ ਹੁੰਦਾ ਜੇ ਮੈਡਮਾਂ ਦਾ ਤਾਂ ਇੰਨਾ ਡਰ ਨਹੀਂ ਹੁੰਦਾ ਨਾ।
ਹਾਂਜੀ ਨਹੀਂ ਫਿਰ ਵੀ ਬੜੀ ਮਹਿੰਗੀ ਫੀਸ ਹੋ ਗਈ ਚਲੋ ਇਨਸਾਨ ਕਮਾ ਰਿਹਾ ਆ। ਪਰ ਉਹਦੇ ਘਰ ਦੇ ਖ਼ਰਚੇ ਵੀ ਤੇ ਹੈਗੇ ਆ ਕਿਸ਼ਤਾਂ ਆ, ਦੁੱਧ ਦੇ ਪੈਸੇ ਹੈ, ਸਿਲੰਡਰ ਹੈ, ਰਾਸ਼ਨ ਹੈ।
ਓਹੀ ਤੇ ਇੰਨੀ ਤਾਂ ਮਹਿੰਗਾਈ ਹੋ ਗਈ ਕਿੱਥੇ ਖਰਚੇ ਪੈਸੇ ਕਿੱਥੇ ਖਰਚ ਜਾਂਦੇ ਨੇ ਮਹੀਨੇ ਤੋਂ ਪਹਿਲੇ ਖਤਮ ਹੋ ਜਾਂਦੇ ਨੇ ਉਹ ਵੀ ਨੀ ਪਤਾ
ਪਤਾ ਨੀ ਲੱਗਦਾ ਰਿਚਾਰਜ ਨੀ ਪਾਲਾ ਦੇ ਫੋਨ 'ਚ ਤਿੰਨ ਚਾਰ ਸੌ ਤੋਂ ਘੱਟ ਤਾਂ ਰਿਚਾਰਜ ਹੀ ਨੀ ਹੈਗਾ ਜੇ। ਫੋਨ ਦਾ।
ਸਹੀ ਗੱਲ ਹੈ, ਵੀ ਦੇਖੋ, ਉਹ ਰਿਚਾਰਜ ਖਤਮ ਵੀ ਕਿੱਡੀ ਜਲਦੀ ਹੋ ਜਾਂਦਾ। ਹੁਣ ਅੱਜ- ਕੱਲ੍ਹ ਅਨਲਿਮਿਟਿਡ ਡਾਟਾ ਕਰਾਣਾ ਪੈਂਦਾ ਜੇ।
ਬਿਲਕੁਲ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੀਹ ਦਿਨਾਂ ਦਾ ਚਾਰਜ ਕਰਵਾ ਕੇ ਅਠਾਈ ਦਿਨ ਦਾ ਮਿਲਦਾ ਆ ਦੋ ਦਿਨ ਦੇ ਤਾਂ ਵੀ ਪੈਸੇ ਉੱਚ ਕੱਟ ਲੈਂਦੇ ਆ।
ਬਿਲਕੁਲ ਜੀ ਬਿਲਕੁਲ ਆਈ ਹੁੰਦਾ ਜੀ, ਅੱਛਾ ਚਲੋ ਦੀਦੀ ਮੈਂ ਨਾ ਤੁਹਾਨੂੰ ਕਰਦੀ ਹ ਇਹ ਨਾ ਆ ਗਏ ਨੇ ਇਹਨਾਂ ਨੂੰ ਵੀ ਮੈਂ ਚਾਹ- ਪਾਣੀ ਪੁੱਛੋ ਥੋੜਾ ਹਨਾ। ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ।